ਹੈਲੋ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ
ਕੀ ਹਾਲ ਚਾਲ ਨੇ
ਮੈ ਵਧੀਆ ਕਿਰਪਾ ਬਾਬੇ ਦੀ
ਹੋਰ ਘਰ ਪਰਿਵਾਰ 'ਚ ਸਭ ਵਧੀਆ
ਹਾਂਜੀ ਹਾਂਜੀ।
ਹੋਰ ਕੀ ਚੱਲ ਰਿਹਾ ਸੀ ਜੀ
ਛਾਤੀ ਤੇ ਹੈਗੇ ਸੀ ਸੋਚ ਰਹੇ ਸੀ ਕੀ ਕਰੀਏ ਯਾਰ ਸਮਝ ਮਹਿੰਗਾਈ ਅੱਜਕਲ ਬਾਹਲੀ ਮਹਿੰਗਾਈ ਹੋ ਜਾਂਦੀ ਏ
ਹਾਂ ਅੱਜ ਕੱਲ੍ਹ ਮਹਿੰਗਾਈ ਤਾਂ ਦੇਖੋ ਜੀ ਹੈ ਹੀ ਹੈ ਤੇ ਮਹਿੰਗਾਈ ਦੇ ਸਤਰ 'ਚ ਦੇਖੋ ਅੱਜ ਕੱਲ੍ਹ ਕੀ ਹੈਗਾ ਕਿ ਥੋੜ੍ਹੀ ਬਹੁਤ ਸੇਵਿੰਗ ਵੀ ਕਰਨੀ ਚਾਹੀਦੀ ਹੈ ਤੁਸੀਂ ਸੇਵਿੰਗ ਦੇ ਉੱਤੇ ਤੁਸੀਂ ਕੀ ਕਹਿੰਦੇ ਹੋ ਕਿ ਸੇਵਿੰਗ ਬੰਦੇ ਨੂੰ ਕਿਵੇਂ ਕਰਨੀ ਚਾਹੀਦੀ ਹੈ।
ਸੇਵਿੰਗ ਐਵੇਂ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਰੱਖਣੇ ਚਾਹੀਦੇ ਦੋ ਅਕਾਊਂਟ
ਅੱਛਾ ਜੀ
ਜੋ ਸਾਨੂੰ ਪਤਾ ਹੋਵੇ ਉਹ ਦੂਜਾ ਅਕਾਂਟ ਸਾਡੀ ਜਨਾਨੀ ਨੂੰ ਪਤਾ ਤੋ ਇੱਕ ਆਪਣੇ ਅਕਾਊਂਟ 'ਚ ਪੈਸੇ ਰੱਖੋ ਦੂਜਾ ਰੱਖੋ ਜਨਾਨੀ ਦੇ ਅਕਾਂਟ ਹਿਸਾਬ ਨਾਲ ਜਿਹਨੂੰ ਪਤਾ ਲੱਗੇ ਕਿੰਨੇ ਪੈਸੇ ਆਗੇਏ ਨੇ ਦੂਸਰਾ ਅਕਾਊਂਡ ਹੋਏਗਾ ਉਹ ਸਾਡੇ ਸਾਡੇ ਬੱਚੇ ਵਾਸਤੇ ਹੋਏਗਾ ਜਿਹਨੂੰ ਪੈਸੇ ਪਾ ਕੇ ਭੁੱਲ ਜਾਓ ਫੋਨ ਦੀ ਸੇਵਿੰਗ
ਜੀ ਬਿਲਕੁਲ ਸਹੀ ਗੱਲ ਹੈ ਪਰ ਉਹ ਫਿਕਸ ਡਿਪੋਜ਼ਿਟ ਵਾਸਤੇ ਵੀ ਨਾ ਜੀ ਪਹਿਲੇ ਸਾਡੇ ਕੋਲ ਪੈਸੇ ਹੋਣੇ ਚਾਹੀਦੇ ਨੇ ਮੈਂ ਖੁਦ ਸੋਚਦਾ ਕਿ ਇਹ ਜਿਵੇਂ ਸੇਵਿੰਗ ਹੋ ਗਈ ਅਤੇ ਕੀ ਹੁੰਦਾ ਕਿ ਸੇਵਿੰਗ 'ਚ ਇਹ ਬੰਦਾ ਥੋੜੇ ਥੋੜ੍ਹੇ ਪਸੇ ਜੋੜ ਲਦਾ ਬੰਦਾ ਭਾਵੇਂ ਇੱਕ ਰੁਪਏ ਜੋੜੇ ਦੋ ਰੁਪਏ ਜੋੜੇ ਬੰਦਾ ਜਿਵੇਂ ਹੁਣ ਜਿਵੇਂ ਸਾਡਾ ਕੰਮ ਹੈਗਾ ਜੀ ਫੀਲਡ ਦਾ ਕੰਮ ਹੈਗਾ ਅਤੇ ਬੰਦੇ ਹੁਣ ਫੀਲਡ ਦੇ ਕੰਮ 'ਚ ਨਾ ਕੀ ਕਰਦੇ ਨੇ ਕਿ ਇੱਕ ਰੁਪਏ ਕਿਲੋਮੀਟਰ ਬੰਦਾ ਕਹੇ ਕਿ ਹਾਂ ਵੀ ਮੈਂ ਬਚਾ ਲਵਾਂ ਅਤੇ ਜਿਵੇਂ ਜੇ ਬੰਦਾ ਜਿਵੇਂ ਜਿ ਅੱਜ ਜਿਵੇਂ ਬੰਦੇ ਨੇ ਕਿਲੋਮੀਟਰ ਗੱਡੀ ਚਲਾਈ ਸੋਚੋ ਤੀਹ ਕਿਲੋਮੀਟਰ ਗੱਡੀ ਚਲਾਈ ਹੈ ਨਾ ਅਤੇ ਬੰਦਾ ਸੋਚੇ ਕਿ ਯਾਰ ਮੈਂ ਤੀਹ ਕਿਲੋਮੀਟਰ ਗੱਡੀ ਚਲਾ ਲਿੱਤੀ ਅਤੇ ਮੈਂ ਤੀਹ ਰੁਪਏ ਜੋੜ ਦੇਵਾਂ ਠੀਕ ਹੈ ਬੰਦਾ ਅਗਰ ਇਵੇਂ ਵੀ ਕਰੇਗਾ ਨਾ ਤਾਂ ਬੰਦੇ ਨੂੰ ਬਹੁਤ ਜ਼ਿਆਦਾ ਰਾਹਤ ਮਿਲ ਜਾਵੇਗੀ ਤੁਸੀਂ ਕੀ ਸੋਚਦੇ ਹੋ ਕਿਉਂਕਿ ਜਿਵੇਂ ਬੰਦੇ ਨੂੰ ਅਗਰ ਬੰਦੇ ਨੇ ਅਗਰ ਇੱਕ ਲੱਖ ਰਪਏ ਦੀ ਗੱਡੀ ਖਰੀਦੀ ਅਤੇ ਅਗਰ ਬੰਦੇ ਨੇ ਉਹ ਪੰਦਰਾਂ ਸਾਲ ਚੱਲਦੀ ਹੈ ਅਤੇ ਪੰਦਰਾਂ ਸਾਲ ਬਾਅਦ ਉਹ ਗੱਡੀ ਅਗਰ ਅਸੀਂ ਵੇਚਾਂਗੇ ਤਾਂ ਸਾਨੂੰ ਚਾਰ ਪੰਜ ਸਾਲ ਚਾਰ ਪੰਜ ਹਜ਼ਾਰ ਰੁਪਏ ਦਸ ਹਜ਼ਾਰ ਰੁਪਏ ਸਾਨੂੰ ਕੁਛ ਮਿਲ ਜਾਏਗਾ ਫਿਰ ਅਸੀਂ ਨਵੀਂ ਗੱਡੀ ਲੈ ਕੇ ਆਉਣਾ ਸੀ ਸਾਡੇ ਕੋਲ ਪੈਸੇ ਨਹੀਂ ਬਚੇ ਗ ਹੈ ਨਾ ਪਰ ਅਸੀਂ ਪੰਦਰਾਂ ਸਾਲ ਦੇ ਅੰਦਰ ਅਸੀਂ ਜ਼ਿਆਦਾ ਨਹੀਂ ਜ਼ਿਆਦਾ ਅਤੇ ਅਸੀਂ ਪੰਜਾਹ ਹਜ਼ਾਰ ਕਿਲੋਮੀਟਰ ' ਅਸੀਂ ਗੱਡੀ ਚਲਾ ਹੀ ਲਵਾਂਗੇ ਬਿਲਕੁਲ ਸਹੀ ਗੱਲ ਹੈ ਕਿ ਨਹੀਂ ਅਗਰ ਇਹਦੇ ਵਿੱਚ ਅਗਰ ਅਸੀਂ ਇੱਕ ਰੁਪਏ ਵੀ ਅਸੀਂ ਬਚਾਵਾਂਗੇ ਪਰ ਕਿਲੋਮੀਟਰ ਦਾ ਕਿ ਅੱਜ ਅਸੀਂ ਦੋ ਸੌ ਕਿਲੋਮੀਟਰ ਗੱਡੀ ਚਲਾਤੀ ਅਤੇ ਅਸੀਂ ਦੋ ਸੌ ਰੁਪਏ ਉਹਦਾ ਅਸੀਂ ਸਾਈਡ 'ਤੇ ਕਰ ਲਈਏ ਅਸੀਂ ਤੀਹ ਕਿਲੋਮੀਟਰ ਗੱਡੀ ਚਲਾਤੀ ਅਸੀਂ ਤੀਹ ਰੁਪਏ ਉਹਦਾ ਸਾਈਡ 'ਤੇ ਕਰ ਲਈਏ ਬਿਲਕੁਲ ਸਹੀ ਗੱਲ ਹੈ ਨੀ ਜੀ
ਹਾਂਜੀ ਹਾਂਜੀ
ਤੇ ਅਗਰ ਬੰਦਾ ਬਿਲਕੁਲ ਹੀ ਬੰਦਾ ਅਗਰ ਪਰ ਕਿਲੋਮੀਟਰ ਦਾ ਵੀ ਬੰਦਾ ਅਗਰ ਸੇਵ ਕਰੇਗਾ ਨਾ ਤਾਂ ਵੀ ਬੰਦੇ ਦੇ ਕੋਲ ਸੇਵਿੰਗ ਹੋ ਜਾਂਦੀ ਹੈ ਅਤੇ ਤੁ ਤੁਹਾਡਾ ਕੀ ਕਹਿਣਾ ਹੈ ਕਿ ਤੁਸੀਂ ਸੇਵਿੰਗ ਕਿਸ ਤਰੀਕੇ ਨਾਲ ਮਤਲਬ ਕਿ ਨਿਕਾਲ ਦਿਓ ਆਪਣੀ
ਮੈਂ ਬਿਜਲੀ ਸੇਵਿੰਗ ਵੀ ਨਿਕਾਲਦਾ ਵਾਂ ਜਦ ਮੈਂ ਕੰਮ ਕਰਦਾ ਵਾਂ ਨਾ ਤਾਂ ਪਹਿਲਾਂ ਮੇਰੇ ਕੋਲ ਜੋ ਬੁਕਿੰਗ ਆਉਂਦੀ ਹੈ ਮੈਂ ਉਹਦਾ ਨਿਕਾਲਦਾ ਪੈਟਰੋਲ ਮੇਰਾ ਆ ਪੇਟ ਨ ਕਰਕੇ ਪੈਟਰੋਲ ਦਾ ਖਰਚਾ ਫਿਰ ਬੁਕਿੰਗ ਜੋ ਮੇਰੇ ਕੋਲ ਆਉਦੀ ਹੈ ਦੋ ਦੋ ਤਿੰਨ ਬੁਕਿੰਗ ਆਉਂਦੀ ਹੈ ਫਿਰ ਉਹ ਮੈ ਨਿਕਲਦਾ ਮੇਰਾ ਹੋ ਗਿਆ ਘਰ ਦਾ ਰਾਸ਼ਨ ਫਿਰ ਮੇਰੇ ਕੋਲ ਜੋ ਦੋ ਤਿੰਨ ਬੁਕਿੰਗ ਆਉਂਦੀ ਹੈ ਫਿਰ ਮੈਂ ਸੋਚਦਾ ਪਰਾਇਆ ਮੇਰਾ ਨਿਕਲ ਗਿਆ ਘਰ ਦਾ ਕਿਰਾਇਆ ਫਿਰ ਉਸ ਤੋਂ ਬਾਅਦ ਜੋ ਹੁੰਦੀ ਮੇਰੇ ਕੋਲ ਬੁਕਿੰਗ ਜੋ ਆਉਂਦੀ ਹੈ ਉਸ ਤੋਂ ਬਾਅਦ ਹੁੰਦੀ ਆਪਣੀ ਕਮਾਈ ਉਹ ਹੁੰਦੀ ਆਪਣੀ ਸੇਵਿੰਗ ਜੋ ਪੈਟਰੋਲ ਨਲ ਨਿਕਲ ਗਿਆ ਘਰ ਦਾ ਕਿਰਾਇਆ ਨਿਕਲ ਗਿਆ ਘਰ ਦਾ ਖਰਚਾ ਨਿਕਲ ਗਿਆ ਜਿਸ ਜੋ ਬੱਚੇ ਦਾ ਡਾਇਪਰ ਬੱਚੇ ਦਾ ਸਭ ਕੁਛ ਘਰ ਦਾ ਖਰਚਾ ਰਾਸ਼ਨ ਪਾਣੀ ਦੁੱਧ ਸਭ ਕੁਛ ਨਿਕਲ ਗਿਆ ਫਿਰ ਜੋ ਤਿੰਨ ਖਰਚੇ ਹੋਣ ਤੋਂ ਬਾਅਦ ਜੋ ਨਿਕਲਦੇ ਨੇ ਬਾਅ ਚੋਂ ਦੀ ਆਪਣੀ ਕਮਾਈ ਲਾਸਟ ਸਾਨੂੰ ਪਤਾ ਲੱਗਦਾ ਬ ਕਿ ਅਸੀਂ ਆਪਣਾ ਇਨਾ ਟਾਰਗੇਟ ਪੂਰਾ ਕਰ ਲਤਾ ਵਵੇ ਹੁਣ ਅਸੀਂ ਇੰਨੀ ਕਮਾਈ ਕਰ ਲਈਏ ਹੁਣ ਜੋ ਆਉਣਾ ਵ ਦੋ ਸੌ ਬਾਏ ਤਿੰਨ ਸੌਏ ਪੰਜ ਸੌ ਹੈ ਹਜ਼ਾਰ ਰੁਪਇਆ ਜਿੰਨੇ ਵੀ ਹੁਣ ਸਾਡੇ ਨੇ ਚਾਹੇ ਅਸੀਂ ਰਾਤੀ ਬਾਰਾਂ ਵਜੇ ਦਾ ਕੰਮ ਕਰੀਏ ਚਾਹੇ ਅਸੀਂ ਨਾ ਕੰਮ
ਜੀ ਬਿਲਕੁਲ ਸਹੀ ਗੱਲ ਹੈ ਜੀ
ਕੰਮ ਹਮੇਸ਼ਾ ਬੰਦਾ ਕੋਈ ਵੀ ਕੰਮ ਕਰੇ ਕੰਮ ਹਮੇਸ਼ਾ ਬੰਦੇ ਨੂੰ ਇੱਦਾਂ ਹੀ ਕਰਨਾ ਚਾਹੀਦਾ ਕਿ ਚਾਹੇ ਬੰਦਾ ਕਾਰਰ 'ਚ ਕੰਮ ਕਰੇ ਚਾਹੇ ਬੰਦਾ ਭਾਈ ' ਕੰਮ ਕਰੇ ਹਮੇਸ਼ਾ ਬੰਦਾ ਇੱਕ ਰੂਟੀਨ ਲੈ ਕੇ ਚੱਲੇ ਕੀ ਪਹਿਲੀ ਬੁਕਿੰਗ ਆਈ ਹੈ ਜੀ ਚੋਂ ਮੇਰੇ ਨਿਕਲ ਗਏ ਪੈਟਰੋਲ ਜੋ ਮੇਰਾ ਰੋਜ਼ਾਨਾ ਨਿਕਲ ਗਿਆ ਤਿੰਨ ਸੌ ਰੁਪਏ ਦਾ ਪੈਟਰੋਲ ਤਿੰ ਸ ਮੇਰੇਲ ਲ ਆ ਗਏ ਕਮਿਸ਼ਨ ਨਿਕਲ ਗਈ ਪੈਟਰੋਲ ਆ ਗਿਆ ਕਹਾਣੀ ਖਤਮ ਜੀ ਹੁਣ ਮੈਨੂੰ ਕਮਾਣੇ ਨੇ ਬਈਆ ਰੋਜ਼ ਦੇ ਪੰਜ ਸੌ ਰੁਪਈਏ ਹੋਰ ਹਜੇ ਜਿਸ 'ਚੋਂ ਮੇਰਾ ਘਰ ਦਾ ਕਿਰਾਇਆ ਨਿਕਲ ਜੂਗਾ ਉਹ ਮੇਰਾ ਘਰ ਦਾ ਖਰਚਾ ਚੱਲ ਜੂਗਾ ਮੇ ਕੋਲਰ ਆ ਗਿਆ ਕਿੰਨੇ ਹੋ ਗਏ ਜੀ ਪੰਜ ਅੱਠ ਅੱਠ ਸੌ ਰੁਪਈਏ ਉਸ ਤੋਂ ਬਾਅਦ ਵੇਖੋ ਅੱਠ ਸੌ ਤੋਂ ਬਾਅਦ ਅਸੀਂ ਕਿੰਨੀ ਕਮਾਈ ਕਰ ਰਹੇ ਹਾਂ ਹੁਣ ਮੰਨ ਲਓ ਯ ਵੱਜ ਗਏ ਅੱਠ ਸਾਨੂੰ ਸਵੇਰੇ ਅਸੀਂ ਦਸ ਵਜੇ ਨਿਕਲੇ ਹਾਂ ਰਾਤੀ ਵੱਜ ਗਏ ਸਾਨੂੰ ਅੱਠ ਅਸੀਂ ਖਾਲੀ ਅੱਠ ਸੌ ਰੁਪਏ ਕਮਾਏ ਫਿਰ ਅੱਠ ਵਜੇ ਤੋਂ ਬਾਅਦ ਹੋਰ ਕੰਮ ਕਰੋ ਐਂ ਨਾ ਵੇਖੋ ਕਿ ਹੁਣ ਥੱਕ ਗਏ ਸੀ ਕੋਈ ਗੱਲ ਨਹੀਂੀ ਅਗਰ ਥੱਕ ਗਏ ਤਾਂ ਇੱਕ ਗਲਾਸ ਦੁੱਧ ਪੀ ਲਓ ਘਰ ਜਾ ਕੇ ਤੁਹਾਡੀ ਥਕਾਵਟ ਦੂਰ ਹੋ ਜਾਏਗੀ ਸਿੱਧੀ ਸ ਗੱਲ ਹੈ ਅਗਰ ਥਕਾਵਟ ਦੂਰ ਕਰਨੀ ਹੈ ਆਪਣੇ ਅੰਦਰ ਐਨਰਜੀ ਕਰਨੀ ਹੈ ਤੇ ਵੀ ਲਓ ਸੌ ਰੁਪਏ ਤੁਸੀਂ ਆਪਣੇ ਅਲੱਗ ਰੱਖੋ ਕਿ ਤੁਹਾਡੀ ਡਾਇਟ ਹੈਗੀ ਹੈ ਜੇ ਡਾਇਟ ਲਓਗੇ ਤਾਂ ਤਾਂ ਹੀ ਤੁਸੀਂ ਕੰਮ ਕਰ ਪਾਓਗੇ ਅਦਰਵਾਈਜ਼ ਤੁਸੀਂ ਕੰਮ ਨਹੀਂ ਕਰ ਪਾਓਗੇ ਤੇ ਕੁਛ ਵੀ ਹੋ ਜਾਏ ਹੁਣ ਅੱਜ ਮੈਂ ਸਵੇਰੇ ਕੰਮ ਤੇਤੇ ਹੀ ਗਿਆ ਵਾਂ ਅੱਜ ਮੈਂ ਸਵੇਰੇ ਜਦ ਕੰਮ 'ਤੇ ਗਿਆ ਵਾਂ ਕਮ ਤੋਂ ਜਦ ਮੈਂ ਆਇਆ ਵਾਂ ਅਤੇ ਪਹਿਲਾਂ ਮੈਂ ਆਪਣਾ ਨਿਕਲਿਆ ਪੈਟਰੋਲ ਫਿਰ ਮੈਂ ਆਪਣਾ ਨਿਕਲਿਆ ਘਰ ਦਾ ਰਾਸ਼ਨ ਕਿਰਾਇਆ ਨਿਕਾਲਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਹੁਣ ਮੇਰੇ ਕੋਲ ਸੌ ਦੋ ਸੌ ਤਿੰਨ ਸੌ ਪੰਜ ਸੌ ਆਏ ਨੇ ਉਸ ਤੋਂ ਬਾਅਦ ਫ ਮੈਂ ਘਰ ਆਇਆ ਵਾਂ ਆਪਣੇ ਅਗਰ ਮੈਂ ਅਗਰ ਇਹ ਰੋਟੀ ਨਹੀਂ ਬਣਾਵਾਂਗਾ ਆਪਣੇ ਟਾਰਗੇਟ ਨਹੀਂ ਬਣਾਵਾਂਗਾ ਅਤੇ ਮੈਨੂੰ ਕਦੇ ਜ਼ਿੰਦਗੀ 'ਚ ਕੁਛ ਪਤਾ ਨਹੀਂ ਲੱਗਣਾ ਮੈਂ ਸੋਚਣਾ ਕਿ ਯਾਰ ਅਰੇਾਰ ਪੰਸ ਦਿਹਾੜੀ ਬਣ ਗਈ ਚਲੋ ਘਰ ਚੱਲਏ ਉਹ ਬਈਆ ਏਦਾਂ ਕਦੀ ਨਹੀਂੀ ਹੁੰਦਾ ਜ਼ਿੰਦਗੀ ਚ ਕਦੀ ਨਹੀਂੀ ਕਰਨਾ ਚਾਹੀਦਾ ਐਵੇਂ ਜ਼ਿੰਦਗੀ 'ਚ ਇੱਕ ਆਪਣਾ ਟਾਰਗੇਟ ਲੈ ਕੇ ਚੱਲੋ ਪਹਿਲੀ ਕਮਾਈ ਪੈਟਰੋਲ ਦੂਜੀ ਕਮਾਈ ਸਾਡੇ ਕਿੰਨੇ ਘਰ ਦਾ ਖਰਚਾ ਤੀਜੀ ਕਮਾਈ ਸਾਡਾ ਘਰ ਦਾ ਕਿਰਾਇਆ ਉਸ ਤੋਂ ਬਾਅਦ ਜੋ ਆਈ ਸਾਡੇ ਘਰ ਦੀ ਕਮਾਈ ਆਈ ਸਾਡੀ ਅਸੀਂ ਇੱਕ ਸੇਵਿੰਗ ਕਰਨੀ ਹੈ ਅਲੱਗ ਤੋਂ ਜਿੰਨੇ ਪੈਸੇ ਆਏ ਪੈਟਰੋਲ ਪੋ ਬਾਕੀ ਜੋ ਘਰ ਦਾ ਕਿਰਾਇਆ ਤੇ ਘਰ ਦਾ ਖਰਚਾ ਉਹ ਆਪਣੇ ਇੱਕ ਅਕਾਊਂਟ ਚ ਰੱਖੋ ਕਿ ਜਦ ਤੁਸੀਂ ਖਰਚਾ ਕਰਨਾ ਹੋਵੇ ਘਰ ਦਾ ਰਿਫਾਇੰਡ ਤੇਲ ਆਟਾ ਚੀਨੀ ਕੁਛ ਵੀ ਲੈ ਕੇ ਆਉਣਾ ਹੋਵੇ ਅਸੀਂ ਪੈਸੇ ਤੋਂ ਲੈ ਕੇ ਆਓ ਔਰ ਇੱਕ ਉਹਦੀ ਲਿਸਟ ਸੋਚੋ ਕਿ ਅੱਜ ਮੈਂ ਤਿੰਨ ਸੌ ਖਰਚ ਕੀਤੇ ਅੱਜ ਮੈਂ ਚਾਰ ਸੌ ਖਰਚ ਕੀਤੇ ਜਾਂ ਪੰਜ ਸੌ ਖਰਚ ਕੀਤੇ ਤਾਂ ਮਤਲਬ ਕਿ ਇਸ ਤ ਨਾਲ ਮੈਨੂੰ ਕਮਾਈ ਹੋਰ ਜ਼ਿਆਦਾ ਕਰਨੀ ਪੈਣੀ ਹੈ ਉਸੇ ਸਾਹਮਣਾ ਬੰਦਾ ਅਗਲੀ ਕਮਾਈ ਕਰੇ ਪਰਰ ਉਸੇ ਸਮ ਨਾਲ ਬੰਦਾ ਸਵੇਰੇ ਟਾਈਮ ਨਾਲ ਨਿਕਲੇ
ਮੈਂ ਕਾਲਿੰਗ 'ਚ ਪੰਜਾਹ ਪੰਜਾਹ ਪਰਸੈਂਟ ਬੋਲਣਾ ਇੱਕ ਹੀ ਰਪੀਟ ਟੇਬਰੀ ਕੋਡ ਨਾ ਚਲਾਓ ਜੀ ਬਿਲਕੁਲ ਸਹੀ ਕਹਿ ਰਹੇ ਹੋ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਵੈਸੇ ਆਪਣੀ ਸਰਕਾਰਾਂ ਨੂੰ ਵੀ ਸਾਡੇ ਬਾਰੇ ਕੁਛ ਸੋਚਣਾ ਚਾਹੀਦਾ ਮਤਲਬ ਕਿ ਜੋ ਬੰਦੇ ਕੰਮ ਕਾਜ ਵਾਲੇ ਬੰਦੇ ਹੁੰਦੇ ਨੇ ਉਹਨਾਂ ਬੰਦਿਆਂ ਨੂੰ ਉਹਨਾਂ ਬੰਦਿਆਂ ਵਾਸਤੇ ਜਨਾਨੀਆਂ ਵਾਸਤੇ ਬੱਚਿਆਂ ਵਾਸਤੇ ਸਰਕਾਰ ਨੂੰ ਵੀ ਕੁਛ ਨਾ ਕੁਛ ਸੋਚਣਾ ਚਾਹੀਦਾ ਕਿ ਜਿਵੇਂ ਕਿ ਕੀ ਹੁੰਦਾ ਹੈ ਕਿ ਬੰਦਾ ਸੋਚੋ ਕਿ ਦਸ ਹਜ਼ਾਰ ਮਹੀਨਾ ਕਮਉਂਦਾ ਹੈ ਜਾਂ ਅੱਠ ਹਜ਼ਾਰ ਮਹੀਨਾ ਕਮਾਉਂਦਾ ਉਹਦੇ ਵਿੱਚ ਬੰਦੇ ਨੂੰ ਕੁਛ ਸੇਵਿੰਗ ਕਰਨੀ ਚਾਹੀਦੀ ਹੈ ਬਸ ਉਸ ਹਿਸਾਬ ਨਾਲ ਤੁਸੀਂ ਸਰਕਾਰ ਦਾ ਕੀ ਕਹਿੰਦੇ ਹੋ ਕਿ ਹਾਂ ਵੀ ਕੁਛ ਸਰਕਾਰ ਨੂੰ ਆਪਣੀ ਨਵੀਂ ਸਕੀਮਾਂ ਲੈ ਕੇ ਆਉਣੀ ਚਾਹੀਦੀ ਕਿ ਨਹੀਂ ਲੈ ਕੇ ਆਉ ਚਾਹੀਦੀ
ਸਰਕਾਰ ਨੂੰ ਸਕੀਮਾਂ ਲੈ ਕੇ ਹੈ ਨ ਜਦੀ ਸਰਕਾਰ ਸਮੀ ਸਕੀਮਾਂ ਲੈ ਕੇ ਆਉਂਦੀ ਹੈ
ਜੀ ਬਿਲਕੁਲ ਸਹੀ ਗੱਲ ਹੈ ਜੀ
ਘਰ ਦਾ ਅੱਜ ਕੱਲ੍ਹ ਲੋਨ ਚੱਲਦੇ ਪਏ ਨੇ ਜੋ ਕਿਸ ਨੂੰ ਪਤਾ ਹੀ ਨਹੀਂ ਹੈਗਾ ਮੁਦਰਾ ਲੋਨ ਚੱਲ ਰਿਹਾ ਵਵੇ ਬਿਜ਼ਨਸ ਲੋਨ ਚੱਲ ਰਿਹਾ ਵਵੇ ਗਰੀਬਾਂ ਦੇ ਲੋਨ ਚੱਲ ਰਹੇ ਨੇ
ਜੀ ਬਿਲਕੁਲ ਸਹੀ ਗੱਲ ਹੈ ਜੀ
ਮਿਲ ਰਹੀ ਹੈ ਸਿਲੰਡਰ ਸਬਸਿਡੀ ਮਿਲਦੀ ਹੈ ਠੀਕ ਹੈ ਸਰਕਾਰ ਨੂੰ ਅਸੀਂ ਗਲਤ ਕਦੀ ਜ਼ਿੰਦਗੀ 'ਚ ਨਹੀਂ ਕਵਾਂਗੇ ਅਸੀਂ ਤਾਂ ਕਹਿੰਦੇ ਜੀ ਜਿਹੜੀ ਵੀ ਸਰਕਾਰ ਆਉਂਦੀ ਹੈ ਸਭ ਵਧੀਆ ਕਰਦੀ ਹੈ ਜੋ ਵੀ ਕਰਦੀ ਹੈ ਅੱਛੀ ਕਰਦੀ ਹੈ ਅਸੀਂ ਕਦੀ ਕਿਸੇ ਸਰਕਾਰ ਦੀ ਦੀ ਕਦੀ ਨਿੰਦਾ ਨਹੀਂੀ ਕਰਦੇ ਸਰਕਾਰ ਜੋ ਵੀ ਕਰੇਗੀ ਵਧੀਆ ਕਰੇਗੀ ਕਿਉਂਕਿ ਸਰ ਕਾਰ ਨੂੰ ਕੁਛਣ ਦਾ ਕਿਸੇ ਨੂੰ ਕੁਛ ਕਹਿਣ ਦਾ ਕੁ ਕਦੀ ਆਪਣੀ ਜ਼ੁਬਾਨ ਖਰਾਬ ਨਾ ਕਰੋ ਸਭ ਦਾ ਕੰਮ ਵਧੀਆ ਸਮਝੋ ਜੋ ਹੋ ਰਿਹਾ ਵਧੀਆ ਹੋ ਰਿਹਾ ਬਾਬੇ ਦੀ ਕਿਰਪਾ ਪਨਾਲ
ਜੀ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਸਰਕਾਰ ਵੀ ਸਾਡੇ ਬਾਰੇ ਸੋਚਦੀ ਹੈ ਬਸ ਇਹ ਵੀ ਹੁੰਦਾ ਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਕਦੋਂ ਕਿਹੜੀ ਸਕੀਮਾਂ ਚਲੀਆਂ ਅਤੇ ਕਿਹੜੀ ਸਕੀਮਾਂ ਬੰਦ ਹੋ ਗਈਆਂ ਸਾਨੂੰ ਇਹਦੇ ਬਾਰੇ ਬਸ ਥੋੜ੍ਹਾ ਜਿਹਾ ਐਕਟਿਵ ਰਹਿਣਾ ਚਾਹੀਦਾ ਅਗਰ ਅਸੀਂ ਖੁਦ ਐਕਟਿਵ ਰਹਾਂਗੇ ਅਤੇ ਕੀ ਹੋਏਗਾ ਕਿ ਅੱਗੇ ਫਿਊਚਰ 'ਚ ਸਾਡੇ ਬੱਚਿਆਂ ਨੂੰ ਵੀ ਅੱਗੇ ਐਕਟਿਵ ਹੋਏਗਾ ਅਗਰ ਅਸੀਂ ਐਕਟਿਵ ਰਹਾਂਗੇ ਤਾਂ ਅੱਗੇ ਸਭ ਕੁਛ ਐਕਟਿਵ ਰਿਹਾ ਜਾਏਗਾ ਕਰ ਦਿਉ ਜੀ ਹਾਂਜੀ ਜੀ ਅਤੇ ਅਗਰ ਹਨਾਂ ਅਂ ਉਹਨੂੰ ਐਕਟਿਵ ਰੱਖਾਂਗੇ ਅਸੀਂ ਖੁਦ ਅਸੀਂ ਅਗਰ ਐਕਟਿਵ ਰਹਾਂਗੇ ਤਾਂ ਸਭ ਕੁਛ ਐਕਟਿਵ ਰਹੇਗਾ ਵੀ ਕੋਲ
ਸਹੀ ਕਹਿ ਰਹੇ ਹੋ ਜੀ ਸਹੀਹਿ ਰਹੇ ਹੋ ਬਿਲਕੁ ਸਰ ਕਾਰਨ ਕੁਸੇ ਕਰੋ ਤੁਸੀ
ਕਰਨਨੀ ਹੈ ਠੀਕ ਤਰ੍ਹਾਂ ਕਰੋ ਨ ਤੇ ਨਾ ਕਰੋ
ਠੀਕ ਹੈ ਜੀ ਜਿਵੇਂ ਤੁਸੀਂ ਕਹੋਗੇ ਜੀ ਉਵੇਂ ਹੀ ਕਰਾਂਗੇ ਜੀ ਅਸੀਂ
ਹਾਂਜੀ ਦੇਖੋ ਕੀ ਹੁੰਦਾ ਕਿ ਸੇਵਿੰਗ ਦੇਖੋ ਸੇਵਿੰਗ ਕਰਨੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈਗੀ ਹੈ ਅਗਰ ਅਸੀਂ ਤਿੰਨਕੇ ਤਿੰਨਕੇ ਦੇ ਨਾਲ ਅਗਰ ਅਸੀਂ ਜੋੜਦੇ ਹਾਂ ਤਾਂ ਸਾਡਾ ਸਭ ਕੁਛ ਹੋ ਜਾਂਦਾ ਹੈ ਨਾ ਅਤੇ ਅਗਰ ਅਸੀਂ ਤਿੰਨਕਾ ਤਿੰਨਕਾ ਅਗਰ ਅਸੀਂ ਜੋੜੀਏ ਅਗਰ ਅਸੀਂ ਇੱਕ ਇੱਕ ਰੁਪਏ ਵੀ ਅਸੀਂ ਜੋੜਨ ਦੀ ਕੋਸ਼ਿਸ਼ ਕਰੀਏ ਅਤੇ ਮੈਂ ਕਹਿੰਦਾ ਅਗਰ ਜੀ ਤਿੰਨ ਸੌ ਪੈਂਸਠ ਦਿਨ ਹੈਗੇਏ ਨੇ ਸਾਡੇ ਸਾਲ 'ਚ ਅਗਰ ਅਸੀਂ ਤਿੰਨ ਸੌ ਪੈਂਸਠ ਨੂੰ ਅਗਰ ਅਸੀਂ ਦਸ ਨਾਲ ਵੀ ਗੁਣਾ ਕਰ ਲਈਏ ਤਾਂ ਸਾਡੇ ਕੋਲ ਸਾਲ 'ਚ ਨਵਾਂ ਸਾਲ ਮਨਾਉਣ ਵਾਸਤੇ ਦੋ ਤਿੰਨ ਹਜ਼ਾਰ ਰੁਪਏ ਅ ਸਾਡੇ ਕੋਲ ਜੋੜੀ ਜਾਣਗੇ ਆਰਾਮ ਨਾਲ ਅਗਰ ਅਸੀਂ ਵੀਹ ਸਾਲਾਂ ਦੀ ਵੀ ਗੱਲ ਕਰੀਏ ਅਤੇ ਵੀਹ ਗੁਣਾਂ ਨੂੰ ਅਗਰ ਅਸੀਂ ਆਪਣੇ ਦੋ ਹਜ਼ਾਰ ਨੂੰ ਵੀ ਅ ਕਰਦੇ ਹਾਂ ਤਾਂ ਸਾਡੇ ਕੋਲ ਚਾਲੀ ਹਜ਼ਾਰ ਤਾਂ ਸਾਡੇ ਕੋਲ ਜੋੜ ਹੀ ਜਾਏਗਾ ਆਉਣ ਵਾਲੇ ਵੀਹ ਸਾਲ 'ਚ ਪਰ ਅਸੀਂ ਐਵੇਂ ਨਹੀਂ ਜੋੜਦੇ ਅਸੀਂ ਸੋਚਦੇ ਕਿ ਚੱਲ ਜੋੜਾਂਗੇ ਫਿਰ ਅਸੀਂ ਉਹੀ ਜੋੜ 'ਚ ਅਸੀਂ ਖਰਚ
ਅੱਜ ਦੇ ਟਾਈਮ ਤੇ ਮਹਿੰਗਾਈ ਇੰਨੀ ਜ਼ਿਆਦਾ ਹੈਗੀ ਵੇ ਠੀਕ ਹੈ ਜੀ ਜੋ ਤੁਸੀਂ ਕਹਿ ਰਹੇ ਹੋ ਕਿ ਹਾਂ ਵੀ ਅਸੀਂ ਸੋਚੀਏ ਅਸੀਂ ਕੁਛ ਕਰੀਏ ਜੇ ਦਸ ਵੀ ਬੱਚੇ ਦੇ ਨਾ ਤਾਂ ਅਸੀਂ ਸੋਚਦੇ ਹ ਕਿ ਚਲੋ ਅਸੀਂ ਆਪਣੇ ਬੱਚੇ ਵਾਸਤੇ ਕੁਈ ਚੀਜ਼ ਲੈ ਜਾਈਏ ਠੀਕ ਹੈ ਇਸ ਲਈ ਅਸੀਂ ਸਵੀਮਿੰਗ ਨਹੀਂ ਕਰ ਬੈਂਦੇ ਕਿਉਂ ਕਿਉਂਕਿ ਅਸੀਂ ਆਪਣੇ ਘਰ ਪਰਿਵਾਰ ਨੂੰ ਮਿਲਦੇ ਹਾਂ
ਹਾਂਜੀ
ਜ਼ਰੂਰਤਾਂ ਹੁੰਦੀਆਂ ਅਸੀਂ ਉਹਨੂੰ ਪੂਰੀਆਂ ਕਰਦੇ ਹਾਂ ਪਿਛਲੀ ਪੰਜ ਦਸ ਰੁਪਏ ਨੂੰ ਨਹੀਂ ਕਰ ਪਾਉਂਦੇ
ਹਾਂਜੀ ਚਲੋ ਕੋਈ ਗੱਲ ਨਹੀਂੀ ਜੀ ਕੋਈ ਗੱਲ ਨਹੀਂੀ ਕਿੱਦਾਂ ਕਰੋ ਜੀ ਹੁਣ ਤੁਹਾਡੇ ਨਾਲ ਗੱਲ ਕਰਕੇ ਜੀ ਬਹੁਤ ਚੰਗਾ ਲੱਗਿਆ ਠੀਕ ਹੈ ਜੀ ਹੁਣ ਅਸੀਂ ਅੱਗੇ ਅਸੀਂ ਫਿਰ ਅਸੀਂ ਦੇਖਦੇ ਹਾਂ ਕਿ ਕਿੱਦਾਂ ਸੇਵਿੰਗ ਕਰਨੀ ਕਿੱਦਾਂ ਨਹੀਂ
ਸਤਿ ਸ਼੍ਰੀ ਅਕਾਲ ਚੱਲ ਜ ਹੈ ਬਾਏ